ਹੈਲੋ।
ਹੈਲੋ। ਹੈਲੋ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
ਹੋਰ ਠੀਕ ਠਾਕ ਜੀ।
ਹਾਂਜੀ ਠੀਕ।
ਹ ਹੋਰ ਕੀ ਕਰ ਰਹੇ ਸੀ ਸ਼ਾਮ ਦਾ ਖਾਣਾ ਬਣਾ ਲਿਐ।
ਹਮ ਬਸ ਤਿਆਰੀ ਹੈ ਜੀ।
ਅੱਛਾ।
ਹਾਂਜੀ ਬਸ ਸਦੇਹੀ ਬਣਾ ਕੇ। ਸਦੇਹੀ ਖਾ ਲੈਦੇ ਅਸੀ ਤਾਂ।
ਹਾਂਜੀ।
ਆਪਾਂ ਨੇ ਜੀ ਆਪਾਂ ਨੇ ਜੀ ਬਣਾ ਲਿਐ।
ਹਾਂਜੀ ਘੀਏ ਦੀ ਸਬਜ਼ੀ ਬਣਾਈ ਹੈ ਤੇ ਫੁਲਕਾ ਬਣਾਇਆ ਏ। ਹਾਂਜੀ ਹੁਣ ਬਣਾ ਕੇ ਰੱਖ ਲਿਆ ਜੀ ਚਲੋ ਨਹਾ ਧੋ ਕੇ ਫੇਰ ਖਾਵਾਂਗੇ।
ਹਾਂਜੀ ਹਾਂ ਚਲੋ ਵਧੀਆ ਗੱਲ ਹੈ ਜੀ। ਹਾਂ, ਹਾਂਜੀ ਹਾਂ।
ਪਸੀਨੀਆਂ ਹੋਇਆਂ ਨੇ।
ਹਾਂਜੀ ਹਾਂ, ਗਰਮੀ ਥੋੜੀ ਜੀ ਜਾਦਾ ਪੈ ਰੀ ਐ।
ਹਾਂਜੀ ਗਰਮੀ ਹੋ ਰੀ ਏ ਬਹੁਤ ਜਾਦਾ ਈ। ਪਰ ਅੱਜ ਪਰ ਫੇਰ ਵੀ ਠੀਕ ਆ ਮੌਸਮ ਸਵੇਰੇ ਨਾਓ ਅੰਗੇ ਨਾਓ। ਹਾਂਜੀ ਸਵੇਰੇ ਹਲਕੇ ਈ ਬਾਰਿਸ਼ ਈ ਹੋ ਗਈ ਸੀ। ਹਾਂਜੀ -ਹੋਰ, ਹਾਂਜੀ ਅਪਣੇ ਹੋ ਗੀ।
ਹਾਂਜੀ ਅਪਣੇ ਵੀ ਬਾਰਿਸ਼ ਹੋਈ ਤੀ।
ਹਾਂਜੀ, ਜਾਦਾ ਸੀਗੀ ਥੋੜੀ ਸੀ?
ਥੋੜੀ ਹੀ ਸੀਗੀ ਬਾੜੀ ਜਾਦਾ ਵੀ ਨੀ ਸੀ, ਕੱਪੜੇ ਤੇ ਓ ਹੈਗੀਆਂ ਸੀ।
ਹਾਂਜੀ। ਚਲੋ ਹੁਨ ਮੌਸਮ ਠੰਡਾ ਹੋ ਗਿਆ ਜੀ ਥੋੜਾ ਜਿਆ ਨਾ। ਹਾਂਜੀ। ਵੀ ਇੰਨੇ ਕ ਨਾਲ ਟ ਕਈ ਹੋ ਜਾਨ, ਹਾਂਜੀ।
ਹਾਂਜੀ।
ਹੋਰ ਐਹੀ ਚਲੋ ਬਣਾਈ ਤੇ ਐ ਨਾ, ਖਾ ਲੈਣ ਹਾਂਜੀ ਮੇਰੇ ਬੇਟੇ ਨੂੰ ਬਹੁਤ ਸਾਰਾ ਜਾਦਾ ਪਸੰਦ ਐ ਜੀ ਘੀਆ ਜੀ।
ਅੱਛਾ ਜੀ।
ਹਾਂਜੀ, ਬੋਤ ਜਾਦਾ ਖਾਂਦਾ ਏ।
ਚਲੋ ਵਧੀਆ ਏ ਜੀ, ਫੇਰ ਤਾਂ ਸਾਡੇ ਵਰਗਾ ਈ ਐ।
ਹਾਂਜੀ।
ਅਸੀਂ ਵੀ ਰੋਜ਼ ਵਂਗੂ ਅ ਬਣਾਉਂਨੇ ਜੀ, ਇੱਕ ਨਾ ਅੱਧਾ ਦਿਨ ਈ ਬਦਲਮੀ ਸਬਜ਼ੀ ਬਣਾਉਂਨੇ ਆ ਅਸੀਂ।
ਨਈ ਸਾਡੇ ਤਾਂ ਦੋ ਸਬਜ਼ੀਆਂ ਬਣਦੀਆਂ ਨੇ, ਏਈ ਮੇਰਾ ਬੇਟਾ ਜਾਦਾ ਖਾਂਦਾ ਮੈਂ ਘਟ ਖਾਂਨੀ ਆ ਘੀਆ। ਹਾਂਜੀ ਮੈਂ ਵੱਖਰੀ ਬਣਾ ਲੈ, ਜੇੜੀ ਓ ਸਬਜ਼ੀ ਨਈ ਖਾਂਦਾ ਫੇਰ ਮੈਂ ਓ ਅਪਣੀ ਓ ਬਣਾ ਲਾਨੀ ਆ ਏ ਹਾਂਜੀ, ਵੀ ਚਲੋ
ਫੇਰ ਤਾਂ ਤੁਸ- ਤੁਸੀਂ, ਲੱਗ -ਲੱਗ ਦੇ ਖਾਣੇ ਖਾ ਰੇ ਓ ਜੀ ਫੇਰ ਤਾਂ।
ਹਾਂਜੀ।
ਚਲੋ ਵਧੀਆ ਗੱਲ ਐ ਜੀ।
ਹੁੰਨੇ ਪਰਸੇਗਾ ਰੱਖ ਲੈਨੀ ਏਕ ਓਦਰ ਰੱਖ ਲੈਣੀ ਸਭ।
ਹਾਂ -ਹਾਂਜੀ। ਅਹਾਂ ਚਲੋ ਵਧੀਆ ਗੱਲ ਐ ਜੀ, ਕੱਠੀ ਬਣ ਜ ਜਾਂਦੀ ਏ। ਹਾਂਜੀ, ਹਾਂ। ਮੂੰਗੀ- ਮਾਂਗੀ ਨੂੰ ਤਾਂ ਜੀ ਹੁਣ ਬੱਚੇ ਖਾਂਦੇ ਨੀ ਹੈਗੇ।
ਹਾਂਜੀ-ਹਾਂਜੀ। ਘੱਟ ਈ ਖਾਂਦੈ ਬੇਟਾ ਵੀ ਹੁਣ। ਹਾਂ, ਨਾ ਏ ਤਾਂ ਅਸੀਂ ਕਦੇ ਬਣਾਈਏ ਈ ਨੀ ਹੈ ਗੰਡੇ ਵ
ਨਾ ਅਸੀਂ ਵੀ ਨੀ ਕਦੇ, ਅੱਗੇ ਤਾਂ ਅਸੀਂ ਬਣਾ ਲਾ ਦਿੱਤੀ ਜੀ ਹਾਂਜੀ, ਹੁਨ ਨੀ ਬਣਾਈਆਂ ਜੀ।
ਹਾਂਜੀ, ਹਾਂ।
ਹਾਂਜੀ।
ਅੱਗੇ ਦੇ ਗੰਡੇ ਬੜੀ ਮਸ਼ੂਰ ਸੀ। ਹਾਂਜੀ, ਨਾਲੇ ਜੁਆਇੰਟ ਫੈਮਲੀਆਂ ਚ ਤਾਂ ਇਵੇਂ ਦੀ ਸਬਜ਼ੀਆਂ ਬਣਦੀਆਂ ਨੇ। ਅਛ -ਅੱਛਾ ਨਈ ਓ ਹੁੰਦਾ ਅਪਣੇ ਘਰ ਦੀ ਸਬਜ਼ੀਆਂ ਈ ਜਾਦਾ ਈ ਖੁਸ਼ ਹੋਂਦੇ ਨੇ,
ਹਾਂਜੀ-ਹਾਂਜੀ, ਹਾਂ। ਤੇ ਹੁਣ ਆਪਾਂ ਕਰਦੇ ਹਾਂ ਜੀ ਸੂਟਾਂ ਦੇ ਬਾਰੇ ਗੱਲ ਆ
ਹਾਂਜੀ।
ਹਾਂਜੀ। ਸੋਨੂੰ ਫਿੱਕੇ ਕਲਰ ਪਸੰਦ ਨੇ ਜਾਂ ਗੂੜੇ ਕਲਰ। ਕਿੱਦਾਂ ਦੇ ਪਾਉਂਨੇ ਹੋ ਜੀ ਤੁਸੀਂ?
ਟਾਈਮ ਦਿਖੋ।
ਹਾਂਜੀ।
ਹਾਂ। ਹਾਂਜੀ। ਨਹੀਂ ਹੁੰਦਾ। ਬਸ। ਹਾਂਜੀ। ਹਾਂਜ
ਹਾਂਜੀ। ਵੀ ਜਿਵੇਂ ਆਪਾਂ ਹੁਣ ਕੱਪੜਾ ਪਾਉਂਦੇ ਹਾਂ ਆਪਾਂ। ਸੂਟ ਸਿਵਾਉਂਦ ਗੂੜੇ ਵਾਲੇ ਕਲਰ ਪਾਉਂਨੇ ਹੋ। ਕੋ ਫਿੱਕੇ ਵਾਲੇ ਪਾਉਂਦੇ ਹੋ ਜੀ।
ਮਿਕਸ ਜਿਹੇ ਪਾਉਂਨੇ ਆ। ਵੀ ਦੇਖੋ ਦੁੱਖ -ਸੁੱਖ ਚ ਜਾਣਾ ਹੁੰਦਾ ਲਾਈਟ ਕੱਲਰ ਹਾਂਜੀ ਵੀ ਕੋਈ ਆਪਾਂ ਫੰਕਸ਼ਨ ਵਗੈਰਾ ਤੇ। ਜਾਂ ਡਾਰਕ ਵੀ ਪਾ ਲੈਂਦੇ ਆ ਹਾਂ। ਮੈਂ ਤਾਂ ਖੁੱਦ ਸਟਿਚ ਕਰਦੀ ਆ ਘਰ ਹਾਂਜੀ, ਆਪਣੀ ਪਸੰਦ ਦਾ ਸਟਿਚ ਹੋ ਜਾਂਦਾ ਐ।
ਹਾਂਜੀ, ਹਾਂ ਇਹ ਤਾਂ ਹੈ ਜੀ।
ਕਰੀ ਜਾਨੇ ਆ ਟਾਈਮ ਪਾਸ ਸੀ।
ਹਾਂਜੀ। ਹਾਂ ਹੁਣ ਗਰਮੀ ਦੇ ਵਿੱਚ ਕੋਈ ਨਾ
ਪਾਲਾ ਨੇ ਖੁਦ
ਹਾਂਜੀ, ਗੂੜੇ ਕਲਰ ਕੋਈ ਪਾਉਂਦਾ ਨਹੀਂ ਜੀ, ਗਰਮੀ ਦੇ ਵਿੱਚ।
ਹਾਂਜੀ।
ਨਾ ਗਰਮੀ ਚ ਚੱਲਦੇ ਨੇ, ਕਿਉਂ ਨਾ ਤਾਂ ਜੀ ਕੋਈ ਵਿਆਹ ਸ਼ਾਹੀ ਆਉਂਦਾ। ਆਪਾਂ ਨੂੰ ਨਾ ਕੋਈ ਪਾਰਟੀ ਆਉਂਦੀ ਹੈ। ਹਾਂਜੀ ਹਾਂ ਹਾਂਜੀ।
ਜਾਣਾ ਅੰਨਾ ਹੁੰਦਾ ਠਾਨਾ ਹਨਾ ਗਰਮੀਆਂ ਤਾਂ ਘਰਚੀ ਮੰਗ ਜਾਂਦੀ ਜਿਆਦਾ ਗਰਮੀ ਹੁੰਦੀ ਹੈ।
ਹਾਂਜੀ ਹਾਂ।
ਹਾਂਜੀ ਉਸ ਟਾਈਮ।
ਤੇ ਹੁਣ ਇੱਕ ਕਾਰਨ ਪੜ੍ਹੀ ਕੁੜੀ ਦੁਨੀਆਂ ਹੋ ਰਹੀ ਹੈ ਜਿਹਦੇ ਕਰਕੇ ਦੁਨੀਆਂ ਨੂੰ ਸਹੂਲਤ ਆ ਰਹੀ ਹੈ।
ਉਹ ਸੰਸਾ ਵੀ
ਹਾਂਜੀ, ਕਿਉਂਕਿ ਅੱਗੇ ਕੁਛ ਬੰਦੇ ਅਨਪੜ੍ਹ ਹੁੰਦੇ ਸੀ ਬੁੜੀਆਂ
ਇਹ ਨਹੀਂ ਪਤਾ ਸੀ ਗਰਮੀ ਦੇ ਵਿੱਚ ਗੂੜੇ ਕਲਰ ਲੈਣੇ ਨੇ ਕੇ ਕਫੀਕੇ ਕਲਰ ਲੈਣੇ ਨੇ
ਹਾਂ, ਹਾਂਜੀ ਹੁਣ ਤਾਂ ਲੋਕਾਂ ਨੂੰ ਬਹੁਤ ਨੌਲੇਜ ਹੋ ਰਹੀ ਹੈ ਗੱਲਾਂ ਦੀ ਵੀ ਪਹਿਲਾਂ ਨੀ ਹੁੰਦਾ ਸੀ। ਪਹਿਲਾਂ ਤਾਂ ਆਪਾਂ ਮਿਕਸ ਵੀ ਪਾਈ ਫਿਰੀ ਜਾਂਦੇ ਹੁੰਦੇ ਗਰਮੀਆਂ ਚ ਤਾਂ ਗਰਮੀ ਵੀ ਨਹੀਂ ਸੀ ਲੱਗਦੀ ਹੁੰਦੀ।
ਨਾ ਜੀ ਨਾ ਹੁਣ ਤਾਂ ਕੋਈ ਨੀ ਪਹਿੰਦੇ ਜੀ ਓਦਾਂ ਦੇ।
ਜਿੰਨੀਆਂ ਚੀਜ਼ਾਂ ਆ ਰਹੀਆਂ ਨੇ ਉਓਨੇ ਹੀ ਆਪਾਂ ਸੋਹਲ ਹੋਈ ਜਾਣੇ ਹਾਂ।
ਹਾਂਜੀ, ਹਾਂ।
ਨਵੀਂ ਤੋਂ ਨਵੀਂ ਆਈਟਮ ਆ ਰੀ ਐ।
ਹਾਂਜੀ।
ਹਂ, ਹਂ।
ਤੇ ਹੋਰ ਸਹਾਨੂੰ ਕਿਹੜੇ-ਕਿਹੜੇ ਕਲਰ ਪਸੰਦ ਨੇ ਜੀ ਸੂਟਾਂ ਦੇ।
ਮੈਂ ਤੇ ਤਕਰੀਬਨ ਮੈਂ ਤਾਂ ਹਰ ਇੱਕ ਕਲਰ ਈ ਪਾਉਂਣੀ ਆਂ ਜੀ, ਮੈਨੂੰ ਕੋਈ ਐ ਨੀ ਹੈਗਾ ਵੀ ਮੈਂ ਆ ਜਰੂਰੀ ਏਹੀ ਕਲਰ ਪਾਉਣੇ ਜਾ ਮੈਂ ਤੇ ਦੁਕਾਨ ਤੇ ਬੈ ਕੇ ਦੇਖਦੇ ਈ ਜੇੜੀ ਮੈਨੂੰ ਚੀਜ਼ ਪਸੰਦ ਆ ਗਈ ਬਸ ਮੈਂ ਓਹੀ ਖਰੀਦ ਲੈਂਣੀ ਆਂ।
ਅੱਛਾ ਜੀ, ਅੱਛਾ।
ਝਾਵੀ ਮੈਂ ਆਹ ਚੀਜ਼ ਲੈਣੀ ਐ। ਕਈ ਕੈਅ ਦਿੰਦੇ ਨੇ ਵੀ ਹਨਾਂ, ਮੈਂ ਤਾਂ ਆ ਘਰ ਸੋਚ ਕੇ ਗਈ ਸੀ ਵੀ ਮੈਂ ਆਹ ਕਲਰ ਲੈ ਕੇ ਆਉਣਾ, ਮੈਂ ਕਦੇ ਨੀਂ ਸੋਚਿਆ ਏਹੇ। ਮੈਂ ਜਾ ਕੇ ਸ਼ੋਪ ਦੇਖਦੀ ਆਂ ਵੀ ਜਦੋਂ ਮੈਨੂੰ ਚੀਜ਼ ਸੋਹਣੀ ਲੱਗ ਰੀ ਵੀ ਮੈਂ ਓਹੀ ਖਰੀਦਣੀ ਐ।
ਅੱਛਾ ਜੀ, ਅੱਛਾ। ਵੀ ਇੱਕ-ਦੂਜੇ ਬਾਰੇ ਦੇਹ ਕਿ ਨ੍ਹੀਂ ਸੋਚਿਆ ਸਮਝ ਲੈ ਤੁਸੀਂ ਨੇ ਵੀ ਅਸੀਂ ਇੱਦਾਂ ਦਾ ਬਾ ਲੈ ਕੇ ਆਉਣਾ।
ਚੀਜ਼ ਸੋਹਣੀ ਪਾਈ ਹੋਈ ਮੈਂ ਪੋਂ ਪਰ ਮੈਂ ਆਪਣੇ-ਆਪ ਈ ਦੇਖਦੀ ਹੁੰਣੀ ਆ ਮੈਨੂ ਕਿਹੜੀ ਸੋਹਣੀ ਲੱਗ ਰਈ ਐ ਚੀਜ਼
ਹੁਣ ਪਤਾ ਜੀ ਕੀ ਗੱਲ ਐ, ਹੁਣ ਜਦੋਂ ਆਪਾਂ ਕਿਸੇ ਦੀ ਚੀਜ਼ ਪਾਈ ਹੋਈ ਦੇਖ ਲੈਂਣੇ ਆਂ
ਤਾਂ ਈ।
ਫੇਰ ਆਪਣਾ ਮਨ ਨੀ ਕਰਦਾ ਜੀ ਪੋਣ ਨੂੰ, ਆਪਾਂ ਕੈਅ ਦੇਣੇ ਵੀ ਉਹਨੇ ਪਾ ਲੀ ਹੁਣ ਆਪਾਂ ਵਾਧ ਵਿੱਚ ਕਿਉਂ
ਹਾਂ, ਹਾਂ ਆਪਾਂ ਬਾਅਦ ਚ ਘੀ ਪਾਈ ਏ ਹਨਾਂ, ਮੈਂ ਨਾਂ ਤੇਰਾ ਇੱਕ ਸੂਟ ਸਟੀ
ਕੇਂਦੇ ਜੀ ਆਪਾਂ ਨਵੀਂ ਚੀਜ਼ ਪਾਈ ਏ।
ਹਾਂ, ਮੈਂ ਇੱਕ ਨਾ ਸੂਟ ਸਟਿੱਚ ਕੀਤਾ ਤੇਰਾ ਮੈਂ ਨਾਂ ਪਾਇਆ ਹੋਇਆ ਕਿਸੇ ਨਾ ਪਿੰਡ ਚੋਂ ਕਿਸੇ ਲੇਡੀ ਨੇ ਪਾ ਰੱਖਿਆ ਸੀ, ਮੇਰਾ ਬੇਟਾ ਮੈਨੂੰ ਆ ਕੇ ਕੇਂਦਾ ਮੰਮਾ ਅੱਜ ਤੋਂ ਤੁਸੀਂ ਆਹ ਸੂਟ ਨਈਂ ਪਾਉਣਾ। ਕੈਂਦਾ ਅੱਜ ਕਿਸੇ ਨੇ ਪਾ ਰੱਖਿਆ ਸੀ ਸੂਟ। ਮੈਂ ਕਿਆ ਬੇਟਾ ਮੈਂ ਇਹ ਨੀਂ ਹੁੰਦਾ ਵੀ ਹਨਾਂ, ਆਪਾਂ ਪਾਉਣਾ ਤਾਂ ਹਰ ਇੱਕ ਚੀਜ਼ ਪਾਣੀ ਪੈਂਦੀ ਐ ਨਾ।
ਹਾਂਜੀ ਹਾਂ, ਦੁਨੀਆਂਦਾਰੀ ਤ ਐ ਜੀ ਏ ਤਾਂ।
ਨਾ ਵੀ ਆਪਾਂ ਹਰ ਇੱਕ ਚੀਜ਼ ਉਹ ਕਰਨੀ ਹੁੰਦੀ ਐ, ਵੀ ਏਂ ਨੀਂ ਹੁੰਦਾ ਜੇ ਆਪਾਂ ਕਿਸੇ ਦੇ ਭਾਈ ਦੇਖ ਲਈ ਵੀ ਆਪਾਂ ਨਈਂ ਪਾਉਣੀ। ਪਾਉਣੀ ਤਾਂ ਪੈਂਦੀ ਉਹ ਐ ਆਪਾਂ ਜੇੜੀ ਸਟਿਚ ਕਰ ਲੀ ਚੀਜ਼।
ਹਾਂਜੀ ਹਾਂ। ਤੇ ਹੁਣ ਕਈ ਵਾਰੀ ਜੇ ਆਪਾਂ ਬਾਰ-ਅੰਦਰ ਜਾਂਦੇੇ ਆਂ, ਜੇ ਆਪਣਾ ਸੂਟ ਪਿੰਡ ਵਿੱਚ ਕੁਛ ਨਈਂ ਮਿਲੂਗਾ ਕਿਸੇ ਨਾਲ ਤੇ ਰਿਸ਼ ਰਿਸ਼ਤੇਦਾਰੀ ਵਿੱਚ ਜਾਂਣੇ ਆਂ, ਵਿਆਹ ਵਾਲੇ ਵੀ ਆਪ
ਹਾਂ, ਕਈ ਵਾਰੀ ਆਪਨੇ ਸੇਮ ਟੂ ਸੇਮ ਸੂ ਸੂਟ ਪਾਯਾ
ਹਾਂਜੀ, ਜੇ ਹੁਣ ਆਪਾਂ ਗਰਮੀ ਚ ਜਾਂਣੇ ਆਂ
ਹਾਂਜੀ।
ਤਾਂ ਕਰਕੇ ਵੀ ਸੇਮ ਦੀ ਸੇਮ
ਸੇਮ-ਸੇਮ ਹੋ ਜਾਂਦੇ ਨੇ ਸੂਟ, ਪਰ ਐ ਥੋੜ੍ਹੋ ਹੁੰਦਾ ਵੀ ਆਪਾਂ ਨਾ ਪਾਈਏ ਹਨਾਂ। ਪਾਨੇ ਪੈਂਦੇ ਨੇ, ਹਾ ਜੀ ਜੇੜਾ ਆਪਾਂ ਸਟਿੱਚ ਕਰ ਲਏਯਾ।
ਹਾਂਜੀ ਹਾਂ, ਹਾਂਜੀ ਹਾਂ, ਇੱਕ ਵਾਰੀ ਸੋਚਦੇ ਆਂ ਜੀ ਆਪ ਪਾਂ ਲੈਣ ਵਾਰੀ।
ਹਾਂ ਏ ਤਾਂ ਹੈ ਈ, ਹਾਂ ਏ, ਵੀ ਦੇਖੋ ਹਰ ਇੱਕ
ਕੋਲੇ ਹੋਣਾ ਨੀ ਜੀ, ਵੀ ਅਪ ਪਾਵੇਂ ਇੱਕ ਵੀ
ਹਾਂ- ਹਾਂ ਆਪਾਂ ਖਰੀਦ ਲਏ ਵੀ, ਹੁਣ ਕੋਈ ਖਰੀਦੇ ਨਾ ਇਹਨੂੰ
ਹਾਂਜੀ, ਹਾਂ ਵੀ ਹੁਣ ਕੋਈ ਪਾਵੇ ਨਾ।
ਹਾਂ, ਪਰ ਮਿਲ ਜਾਂਦਾ ਹਨਾ, ਆਪਾਂ ਕਿਤੇ ਵੀ ਹਰ ਇੱਕ ਜਿਹੜੀ ਦੁਕਾਨ ਤੇ ਆਪਾਂ ਗਏ, ਆਪਾਂ ਹਰ ਇੱਕ ਜਾ ਸਕਦਾ ਆਪਾਂ ਕਿਹੜਾ ਇਕੱਲੇ ਹਾਂ ਵੀ ਉੱਥੇ
ਹਾਂਜੀ, ਹਾਂ ਹਾਂਜੀ, ਇਹ ਤਾਂ ਹੈ ਹੀ।
ਇਹ ਥੋੜਾ ਹੁੰਦਾ ਵੀ ਆਪਣੇ ਵਾਸਤੇ ਇੱਕੇ ਸੂਟ ਬਣਿਆ ਵੀ ਹੋਰ ਨਈ ਬਣੂਗਾ ਸਾਰੀ ਬਣ
ਹਾਂਜੀ ਹਾਂ, ਕਈ ਵਾਰੀ ਆਪਾਂ ਲੇਟ ਹੋ ਜਾਣੇ ਹੈ ਜੀ
ਹਾਂ ਥਾਨਾ ਦੇ ਥਾਨ ਹੁੰਦੇ ਆ ਕੱਪੜਿਆਂ ਦੇ ਤਾਂ ਬਣ- ਬਣ ਕੇ
ਕੋਈ ਆਪਾਂ ਤੋਂ ਪਹਿਲਾਂ ਵੀ ਖ਼ਰੀਦ ਸਕਦਾ ਏ ਜੀ। ਹੇਂਜੀ?
ਨਈ, ਹੋਈ ਜਾਂਦਾ ਏ
ਹਾਂਜੀ, ਜੇ ਆਪਾਂ ਸੇਮ ਲੈਣਾ ਹੋਵੇ, ਫੇਰ ਆਪਾਂ ਨੂੰ ਮਿਲਦਾ ਵੀ ਨਈ ਜੀ ਏਹੇ।
ਹਾਂਜੀ- ਹਾਂਜੀ ਸੇਮ ਨੀ ਮਿਲਦਾ ਹੁੰਦਾ, ਜਦ ਆਪਾਂ ਖਰੀਦਣ ਜਾਈਏ।
ਹਾਂਜੀ, ਆਪਾਂ ਸੋਚ ਕੇ ਜਾਈਏ।
ਹਾਂਜੀ, ਐ ਹੁੰਦਾ ਵੀ ਥੋੜਾ ਬਹੁਤਾ ਫਰਕ ਨਾਲ ਤਾਂ ਮਿਲ ਜਾਣਾ ਪਰ ਨਾਲ ਦਾ ਸੇਮ ਹਮ, ਜਦੋਂ ਆਪਾਂ ਸੋਚ ਕੇ ਖ਼ਰੀਦੇ ਹਾਂ, ਉਦੋਂ ਨੀ ਮਿਲਦਾ ਹੁੰਦਾ ਵੈਸੇ ਉੰਝ ਮਿਲ ਜਾਂਦਾ ਹੁੰਦਾ।
ਹਾਂਜੀ ਹਾਂ, ਹਾਂਜੀ ਬਿਲਕੁਲ ਜੀ। ਇਹ ਤਾਂ ਹੈ ਜੀ। ਚਲਾ ਜਿਹੜੀ ਘਰੇ ਬਣਾ ਕੇ ਪਾ ਲੈਣ ਜੇ ਵੀ ਵਧੀ
ਹਾਂਜੀ, ਹਾਂਜੀ, ਹਾਂਜੀ, ਤਾਂ ਆਪਣੇ ਆਪ ਹੀ ਬਣਾਉਂਦੀ ਹਾ ਖੁਦੇ ਹੀ
ਹਾਂਜੀ, ਅਸੀਂ ਵੀ ਆਪਦੇ ਆਪ ਹੀ ਬਣਾ ਕੇ ਪਾਦੇ ਹਾਂ ਜੀ।
ਹਨਜੀ
ਹੁਣ ਅਸੀਂ ਲਿਆਏ ਤੇਜ਼ੀ ਟਾਈਮ, ਕੱਢ ਕੇ ਫਿਰ ਵੀ ਬਣਾ ਲਿਆ ਜੇ ਕੁੱਛ ਰਹਿੰਦੇ ਆ ਬਣਾਉਣ ਵਾਲੇ, ਹੁਣ ਗਰਮੀ ਕਰਕੇ ਬਸ ਮਨ ਨਈ ਕਰਦਾ
ਹਾਂ, ਗਰਮੀ ਬਹੁਤ ਪੈ ਰਹੀ ਹੈ। ਹੁਣ ਤਾਂ ਦਿਲ ਹੀ ਨੀ ਕਰਦਾ ਕੰਮ ਕਰਨ ਨੂੰ ਕੋਈ ਵੀ ਹਨਾ?
ਹਾਂ, ਹੁਣ ਤਾਂ ਬਸ ਖਾਓ- ਪੀਓ ਏਸੀ ਚ ਬਹਿ ਜਾਓ ਠੰਡੇ- ਠੰਡੇ ਆਪਦਾ ਬਾਹਰਲਾ ਕੰਮ ਕਰੋ ਹਾਂਜੀ ਹਾਂ।
ਓਕੇ ਬਾਏ, ਹਾਂਜੀ- ਹਾਂਜੀ ਠੀਕ ਹੈ, ਓਕੇ ਬਾਏ